ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।
ਹੋਰ ਕੀ ਹਾਲ ਏ।
ਠੀਕ ਆ ਤੁਸੀਂ
ਮੇਰੇ ਵੀ ਵਧੀਆ। ਜੀ, ਕੀ ਕਰਦੇ ਪਏ ਸੀਂ।
ਮੈਂ ਨਾ ਜਾਣਾ ਸੀ। ਕਿਤੇ ਵਿਆਹ ਤੇ ਨੇੜੇ ਹੀ ਜਾਣਾ ਸੀ। ਕਿਤੇ ਸੋਚਣੀ ਪਿਆ ਮੈਂ ਕਦੋਂ ਹੀ ਤਿਆਰ ਹੋ ਕੇ ਚਲੇ ਜਾਵਾਂ।
ਅੱਛਾ -ਅੱਛਾ!
ਕਾਰ ਤੇ ਜਾਣਾ ਵ ਅਤੇ ਬੜਾ ਹੁਣ ਤਾਂ ਸਭ ਪਤਾ ਇੰਨੇ ਵਧੀਆ ਬਈ ਸੜਕਾਂ ਬਣ ਗਈਆਂ ਨੇ। ਤੇ ਬੰਦਾ ਸੋਚਦਾ ਘਰੋ ਹੀ ਹੁਣ ਤਿਆਰ ਹੋ ਕੇ, ਚਲੇ, ਜਾਵਾਂ ਫਿਰ ਉੱਥੇ ਜਾ ਕੇ ਫਿਰ ਟਾਈਮ ਤੇ ਪਹੁੰਚਾਂਗੇ ਤਾਂ ਫਿਰ ਮੁਸ਼ਕਿਲ ਹੋ ਜਾਵੇਗਾ। ਇਸ ਕਰਕੇ ਮੈਂ ਕਿਹਾ, ਕਿਉਂਕਿ ਸੱਦ ਪਹਿਲੇ ਅਸੀਂ ਜਾਂਦੇ ਸੀ ਨਾ ਸਾਨੂੰ ਕੱਪੜੇ ਨਾਲ ਲੈ ਕੇ ਜਾਣਾ। ਜਾਂਦਾ ਸੀ। ਕਿਤੇ ਬਾਹਰ ਸਫ਼ਰ ਤੇ ਜਾਣਾ ਹੁੰਦਾ। ਨਾਲ ਉੱਥੇ ਤਿਆਰ ਹੋਣ ਵਾਸਤੇ ਚਾਹੇ ਸਾਡਾ ਨੇੜੇ ਚਾਹੇ ਦੂਰ ਏ ਕੱਪੜੇ ਲਿਜਾਉਣੇ ਪੈਂਦੇ ਸੀ ਰਾਹ ਵਿੱਚ ਪਤਾ ਕਿੰਨੀ ਹਵਾ ਆਉਂਦੀ ਸੀ। ਤੂਲ ਉੱਡਦੀ ਸੀ।
ਹਾਂਜੀ! ਪਹਿਲੇ ਤੇ ਇਸ ਟੀਵੀ ਵੀ ਬੜੇ ਘੱਟ ਚਲਾਉਂਦੇ ਸੀ, ਨਾ ਲੋਕੀ ਤੇ ਹਾਂ।
ਨਹੀਂ ਸੁਣਦੇ ਕਾਰਾਂ 'ਚ
ਤੇ ਖਿੜਕੀਆਂ ਖੋਲ ਕੇ ਰੱਖਦੇ ਸਨ ਵਾਲ ਉੜ ਜਾਣੇ ਹੁਲਿਆ ਵਿਗੜ
ਹਾਂਜੀ ਸਹੀ ਗੱਲ ਹੈ। ਸੜਕਾਂ ਵੀ ਖਰਾਬ ਹੁੰਦੀਆਂ ਸੀ। ਨਾ ਬੜੀਆਂ ਤੇ ਪਹਿਲੇ ਫਲਾਈਓਵਰ ਨਹੀਂ ਸੀ ਬੰਨੇ ਹੋਏ ਪਹਿਲੇ ਅਸੀਂ ਕਿਤੇ, ਜਾਣਾ ਹੁੰਦਾ ਸੀ! ਨਾ ਤੇ ਸਾਨੂੰ ਸ਼ਹਿਰਾਂ ਦੇ ਵਿੱਚ ਵਿਚੋਂ ਮੰਗਣਾ ਪੈਂਦਾ ਸੀ। ਸ਼ਹਿਰਾਂ ਦੇ ਵਿੱਚ ਸਾਡੀਆਂ ਕਾਰਾਂ ਪੈਂਚਰ ਹੋ। ਆਦਾਂ ਵਿੱਚ ਫੇਂਰ ਅਸੀਂ ਉੱਥੇ ਕਾਰ ਪੈਂਚਰ ਕਰਵਾਉਣੀ। ਸਾਨੂੰ ਤਾਂ ਤੇ ਘੰਟੇ ਗਰਮੀ ਚ ਬਹਿਣਾ ਪੈਣਾ ਪੈਂਚਰ ਲਵਾਉਣ ਵਾਸਤੇ ਉਤੋਂ ਗਰਮੀ ਹੋਣੀ। ਫੇਰ ਅਸੀਂ ਜਿੱਥੇ ਪਹੁੰਚ। ਨਾ ਉੱਥੇ ਪਹੁੰਚਣ ਤੱਕਣ ਸਾਡੇ ਹੋਣੀ ਇੰਨੀ ਹਵਾ ਦੇ ਨਾਲ ਪਸੀਨਾ ਆਇਆ ਹੋਣਾ। ਕਾਰਨ ਸ਼ੀ ਸ਼ੇਖ ਹੋਰ। ਆ ਇੰਨੀ ਗਰਮ ਲੂ ਆਉਂ ਸੀ। ਤੇ ਫਿਰ ਬੰਧਨ ਫਿਰ ਉੱਥੇ ਜਾ ਕੇ ਤਿਆਰ ਹੋਣਾ ਪੈਂਦਾ ਸੀ।
ਤੁਸੀ ਸਹੀ ਕਹਿੰਦੇ ਪੇ ਬਿਲਕੁਲ ਮੈਂ ਵੀ ਉਹ ਪਿਛਲੇ ਪਿੱਛੇ ਜੇ ਗਏ ਸੀ ਨਾ। ਅਸੀ ਹਿਲਸਟੇਸ਼ਨ ਤੇ ਗਏ। ਸੀ, ਤੇ ਉਹ ਇੱਧਰ ਦੇ ਰੋਡ ਇੰਨੇ ਵਧੀਆ ਬਣੇ ਦੇ ਸਨ। ਇੰਨੇ ਵਧੀਆ ਵਧੀਆ ਬਣਿਆ ਸੀ ਸੋਚਿਆ ਪਤਾ ਨੀ ਉਹ ਕਿੱਥੇ ਖੱਡੇ ਖੁੱਡੇ ਨਾ ਹੋਣ ਅਸੀਂ ਬੜੇ ਲੇਟ ਹੋ ਗਏ ਹਾਂ ਬਈ ਇੰਨੇ ਟਾਈਮ ਮਤਲਬ ਅਸੀਂ ਵੈਸੇ ਵੀ ਲੇਟ ਨਿਕਲੇ ਕਰੋ ਦੀ ਕੁਛ ਤੇ ਅਸੀਂ ਕਿਹਾ ਹਾਈ ਲੇਟ ਹੋ ਗਿਆ ਹੁਣ ਰੋਡ ਖ਼ਰਾਬ ਹੋਇਆ ਤੇ ਹੋਰ ਲੇਟ ਹੋ ਜਾਂਗੇ ਅਸੀਂ ਕੁੱਝ ਠੰਢ ਦਾ ਮੌਸਮ ਸੀ ਠੰਢ ਦੇ ਮੌਸਮ ਸਮੇਂ 'ਚ ਵੈਸੇ ਹੀ ਬੰਦੇ ਨੂੰ ਡਰ ਲੱਗਦੈ ਸਪੀਡ ਸਲੋਅ ਰੱਖਣੀ ਪੈਂਦੀ ਹੈ
ਸਹੀ ਗੱਲ ਹੈ
ਅਸੀਂ ਸੀ ਅਹ ਸਪੀਡ ਤੇ ਚਲੋ ਜ ਨੋਰਮਲ ਸੀ ਉਹੀ ਉਹ ਰੱਖੀ ਪਰ ਅਸੀਂ ਰੋਡ ਕਲੀਅਰ ਹੋਣ ਦੀ ਵਜਾ ਦੇ ਨਾਲ ਤੇ ਅਸੀਂ, ਮਤਲਬ ਜਲਦੀ ਪਹੁੰਚ ਗਏ। ਅਸੀਂ ਇੰਨੀ ਲੇਟ ਨਹੀਂ ਹੋਏ। ਅਸੀਂ ਟਾਈਮ ਸਿਰ ਪਹੁੰਚ ਗਏ ਸਾਂ ਉੱਧਰ ਫਿਰ, ਤੇ ਉਧਰ ਦਾ ਇੰਨਾ ਸਾਫ਼ ਥਰਾ ਰਸਤਾ ਇਨ ਇੰਨਾ ਵਧੀਆ ਹੈ, ਇੰਨਾ ਪ੍ਰਕਿਰਤੀ ਦਾ ਨਜ਼ਾਰਾ ਇੰਨਾ ਖੂਬਸੂਰਤ ਆਸ- ਪਾਸ ਦਾ ਮਾਹੌਲ। ਬੜਾ ਵਧੀਆ ਮਾਹੌਲ ਸੀ, ਤੇ ਬਾਕੀ ਚ ਹੁਣ ਜਿਵੇਂ ਅਸੀਂ ਕਿਧਰੇ ਜਾਂਨੇ ਆਂ, ਅਤੇ ਰੋਡ ਖਰਾਬ ਹੁੰਦੇ ਨੇ ਇੰਨੀ ਲੇਟ ਪਹੁੰਚਦੇ ਹਾਂ ਤੇ ਕਈ ਵਾਰ ਹੋ ਜਾਂਦਾ ਕਈ ਵਾਰ ਐ ਰੋਡ ਖਰਾਬ ਦੀ ਵਜਾ ਨਾਲ, ਐਕਸੀਡੈਂਟ ਤੱਕ ਹੋ ਜਾਂਦੇ ਨੇ ਕਈਆਂ ਦੇ।
ਸਹੀ ਗੱਲ ਹੈ।
ਤੇ ਹੁਨ ਤੇ ਬਹੁਤ ਸਹੂਲੀਅਤ ਹੋ ਗਈ, ਹੁਨ ਥਾਂ ਥਾਂ ਤੇ ਹਾਈਵੇ ਬੰਨੇ ਦੇ ਨੇ, ਤੇ ਹਾਈਵੇ ਬੰਨਨ ਦੇ ਕਾਰਨ ਹੁਨ ਪਿਛੇ ਜਿਹੇ ਅਸੀਂ ਗਏ ਹਾਂ, ਜਿੱਥੇ ਅਸੀਂ ਪਹਿਲੇ ਦੂਜੇ ਰੋਡ ਤੋਂ ਜਾਂਦੇ ਸਾਂ। ਤੇ ਉੱਧਰ ਸਾਨੂੰ ਪੰਜ ਘੰਟੇ ਤੇ ਲੱਗਦੇ ਸਨ ਜਾਣ ਦੇ, ਤੇ ਹੁਣ ਉਹੀ ਉਹ ਰੋਡ ਕਟੀ ਕੇ ਦੂਸਰਾ ਰੋਡ ਬਣ ਗਿਆ, ਹਾਈਵੇ ਹੈਗਾ ਕੋਈ ਬਣਿਆ। ਤੇ ਬਿਲਕੁਲ ਕਲੀਨ, ਬਿਲਕੁਲ। ਕਲੀਯਰ ਮਤ ਮਤਲਬ, ਇੰਨੇ ਹਾਲੇ ਨਵਾਂ ਨਵਾਂ ਬਨਿਆ। ਤੇ ਇੰਨੀ ਭੀੜ ਵੀ ਨੀ ਸੀ ਉੱਧਰ ਮਤਲਬ ਇੰਨੇ ਟ੍ਰੈਫਿਕ ਵੀ ਨੀ ਹੈਗਾ ਸੀ ਤੇ ਅਸੀਂ, ਸਾਢੇ ਤਿੰਨ ਘੰਟੇ ਚ ਓਹੀਓ ਜਗਾ ਨੂੰ ਪਾਰ ਕਰ ਲਿੱਤਾ।
ਸਹੀ ਗੱਲ ਏ, ਹੁਣ ਤੇ ਸਫ਼ਰ ਦਾ ਇੰਝ ਹੋ ਗਿਆ, ਜਿਵੇਂ ਹਵਾਈ ਜਾਜ ਸਫ਼ਰ ਹੈ ਬੰਦਾ ਪਹਿਲੇ ਸੋਚਦਾ ਸੀ ਕਿ, ਇੰਨੀ ਦੂਰ ਜਾਣਾ ਵੇ ਤੇ ਸਫ਼ਰ ਤੋਂ ਕਤਰਾਉਂਦਾ ਸੀ, ਤੇ ਹੁਣ ਐਸਾ ਸਫ਼ਰ ਹੈ, ਸਫ਼ਰ ਚ ਮਜ਼ਾ ਆਉਂਦਾ। ਦਾ ਇੰਨੇ ਡਿਵਾਈਡਰ ਦੇ ਉੱਤੇ ਫੁਲ ਲੱਗੇ ਨੇ, ਇੰਨੀਆਂ ਅੱਛੀਆਂ ਸੜਕਾਂ ਨੇ। ਕਿਆ ਲਾਈਟਾਂ ਲੱਗੀਆਂ ਹੋਈਆਂ ਨੇ, ਮਤਲਬ ਬਹੁਤ ਸੋਹਣੀਆਂ ਬਣ ਗਿਆ ਨੇ
ਲਾਈਟਾਂ, ਪੇਂਟ ਵਗੈਰਾ, ਇੰਨੇ ਅੱਛੇ ਕੀਤੇ ਦੇ ਨੇ। ਲਾਈਟਸੰਨੀ ਵਧੀ ਸਾਡੇ ਖੁਦੇ ਨੋਰਮਲ, ਜਿਵੇਂ ਅਸੀਂ ਲੋਕਲ ਵੀ ਸ਼ਹਿਰ ਜਾਂਦੇ ਹਾਂ ਨਾ। ਤੇ ਸਾਡੇ ਐਦਰ ਵੀ। ਇੰਨਾ ਪਿਆਰਾ ਬਨਾਇਦਾ ਐ ਮਤਲਬ ਸਾਈਡਾਂ ਤੇ, ਫੁੱਲ ਲਗਾਏ ਦੇ ਨੇ। ਟਰੇ ਵਿੱਚ। ਜੇ ਡਿਵਾਈਡਰ ਦੇ ਵਿੱਚ, ਫੁੱਲ, ਪੇੜ ਪੋਦੇ ਤੇ ਲਾਈਟਸ ਇੰਨੀਆਂ ਅੱਛੀਆਂ ਲਗਾ ਦਿੱਤੀ ਉਹ ਅੰਧੇਰੇ ਦੇ ਟਾਈਮ ਤੇ ਇੰਨੀ ਵਧੀਆ ਲੱਗਦੀ ਆ ਜਾਂ ਸਾਧ ਆਉਂਦੀ ਪਵੇ ਤੇ ਅੰਧੇਰੇ ਦੇ ਟਾਈਮ ਤੇ ਜਾਓ ਤੇ ਇੰਨਾ ਵਧੀਆ ਮਾਹੌਲ ਲੱਗਦਾ ਨਾ ਤੇ ਮਤਲਬ ਬੰਦਾ ਖੁਸ਼ ਹੋਦਾ ਨਾ ਨੇਚਰ ਦੀ ਜਿਹੜੀ ਚੀਜ਼ ਵੀ
ਹਮ ਸਾਡੇ ਸਾਡੇ ਉਹਨੂੰ ਦੇਸ਼ ਨੇ ਬੜੀ ਪੱਕੀ ਕੀਤੀ ਏ ਜਗ੍ਹਾ ਜਗ੍ਹਾ ਉਹਨਾਂ ਨੇ ਪਾਰਕਾਂ ਬਣਾ ਦਿੱਤੀਆਂ ਨੇ ਇੰਨੀਆਂ ਅੱਛੀਆਂ ਪਾਰਕਾਂ ਬਣਾਈਆਂ ਨੇ ਆਦਾ ਤੁਸੀਂ ਆਪਣਾ ਜਾ ਕੇ ਐਕਸਰਸਾਈਜ਼ ਕਰ ਸਕਦੇ ਹੋ ਇੰਨੇ ਸੋਹਣੇ ਫੁੱਲ ਲੱਗੇ ਲੱਗੇ ਹੋਏ ਨੇ ਅੰਦਰ ਤੁਸੀਂ ਪੂਰੀ ਸੈਰ ਕਰ ਸਕਦੇ ਹੋ ਕਿ ਪਹਿਲਲੇ ਇਸ ਤਰ੍ਹਾਂ ਦੀਆਂ ਪਾਲਕਾਂ ਨਹੀਂ ਸੀਉਂਦੀਆਂ ਬੜਾ ਗੰਦ ਹੁੰਦਾ ਸੀ ਅਤੇ ਬੰਦਾ ਜਾਂਦਾ ਤਾਂ ਜ਼ਰੂਰ ਸੀ ਮੱਛਰ ਹੁੰਦੇ ਸੀ ਕੋਈ ਸਪਾਈ ਨਹੀਂ ਹੁੰਦੀ ਅੰਦਰ ਧਰ ਹੁਣ ਤਾਂ ਤੁਸੀਂ ਪਾਰਕਾਂ ਵੇਖੋ ਕਿਆ ਹੁੰਦਾ
ਹੋਨ ਨਾ ਲੋਕ ਕੀ ਅਵੇਅਰ ਹੋ ਗਏ ਨੇ ਅ ਚੀਜ਼ ਦੇ ਬਾਰੇ ਚ ਜਿਵੇਂ ਥਾਂ ਤੇ ਡਸਟਬੀਨ ਹੁੰਦੇ ਨੇ ਪਹਿਲੇ ਕੋਈ ਰ ਐਵੇਂ ਦਿੰਦੇ ਸਾਨੂੰ ਗੰਦ ਆਪ ਪਾ ਕੇ ਚਲੇ ਜਾ ਆਪ ਚਲੇ ਜਾਣਾ ਫੇਿਰ ਕਹਿਣਾ ਕਿ ਸਫ਼ਾਈ ਨਹੀਂ ਹੁੰਦੀ ਹੁਣ ਲੋਕੀ ਅਵੇਅਰ ਹੈਗੇ ਨੇ ਹਰ ਜਗ੍ਹਾ ਤੇ ਪਤਾ ਹੈ ਜੀ ਹਾਂ ਬ ਸਾਫ਼ ਸੁਥਰਾ ਰੱਖਣਾ ਅਹ ਡਸਟਬੀਨ ਥਾਂ ਥਾਂ ਤੇ ਪਏ ਦਿ ਨੇ ਥੋੜੀ ਥੋੜ੍ਹੀ ਦੂਰੀ ਤੇ ਤੇ ਫੇਿਰ ਬੰਦਾ ਉੱਧਰ ਪਾਉਂਦਾ ਡਸਟਬਿਨ ਹੈ ਜ ਤੇ ਥੋੜਾ ਮੱਛਰ ਮੁੱਛਰ ਵਿੱਚ
ਹਾਂਜੀ ਹਾਂਜੀ ਬਿਮਾਰੀ ਨਹੀਂ ਫੈਲਦੀ ਬਿਮਾਰੀ ਨਹੀਂ ਫੈਲਦੀ ਪਹਿਲੇ ਤਾਂ ਸਾਡੇ ਹੁਣ ਇੱਥੇ ਬਾਹਰ ਗੰਦ ਸੁੱਟ ਦਿੰਦੇ ਸੀ ਪਹਿਲੇ ਹਰ ਕਿਸੇ ਮੋੜ ਦੇ ਉੱਤੇ ਗੰਦ ਆਉਂਦਾ ਸੀ ਕਿੰਨਾ ਮੁਛਿਲ ਹੋ ਜਾਣਾ ਹੁਣ ਸਰਕਾਰ ਨੇ ਗੱਡੀਆਂ ਲਗਾ ਦਿੱਤੀ ਗਾਂ ਡਾਲੀਆਂ ਸਵੱਛ ਬਣ ਜਾਂ ਸਾਡਾ ਬਹੁਤ ਸਵੱਛ ਭਾਰਤ ਸਾਡਾ ਭਾਰਤ ਬਣ ਗਿਆ ਵੈ। ਕੋਈ ਗੰਦਗੀ ਨਹੀਂ ਸੜਕਾਂ ਐਂਜ ਹੁੰਦੀਆਂ ਘਰ ਹੀ ਸਾਫ਼ ਨੀ ਹੁੰਦੇ। ਇੰਨੀਆਂ ਸੋਹਣੀਆਂ ਸੜਕਾਂ ਸ ਜਾਂ ਸੜਕਾਂ ਤੇ ਮਜ਼ਾ ਆਂਦਾ ਸੜਕ ਤੇ ਤੁਰਨ ਤੇ ਵੀ ਮਜ਼ਾ ਆਂਦਾ ਵੈ। ਕੋਈ ਖੱਡਾ ਨਹੀਂ ਹੈ। ਪਹਿਲੇ ਇੰਨੇ ਖੱਡੇ ਹੁੰਦੇ ਸੀ ਬੱਚੇ ਡਿੱਗਦੇ ਸੀ ਖੱਡਿਆਂ ਤੋਂ ਐਕਸੀਡੈਂਟ ਹੋ ਜਾਂਦੇ ਸੀ। ਇੰਨੀਆਂ ਸਾਫ਼ ਸੁਥਰੀਆਂ ਸੜਕਾਂ ਸਾਡੇ ਮਤਲਬ ਕਾਫ ਵੀ ਦੇਸ਼ ਨੇ ਸਾਡੇ ਨੇ ਤਰੱਕੀ ਕੀਤੀ ਹਰ ਸੜਕ ਤੁਹਾਨੂੰ ਮਿਲੀ ਬਣੇਗੀ ਕਿਸੇ ਪਿੰਡ ਚ ਚਲੇ ਜਾਓ।
ਹਾਂ, ਅੱਜ ਕੱਲ੍ਹ ਤੇ। ਸ਼ਹਿਰਾਂ ਤੋਂ ਜ਼ਿਆਦਾ ਪਿੰਡਾਂ ਨੇ ਤਰੱਕੀ ਕੀਤੀ। ਪਿੰਡ ਜਿਆਦਾ ਮਤਲਬ ਸਾਫ਼ ਸੁਥ ਤੁਰੇ ਹੈਗੇ ਨੇ ਪਿੰਡਾਂ ਚ ਕੁਝ ਸਾਈਡਾਂ ਦੇ ਖੇਤ ਵੀ ਹੁੰਦੇ ਨੇ ਤੇ ਸੜਕਾਂ ਪਹਿਲੇ ਉਹ ਕੱਚੀਆਂ ਹੁੰਦੀਆਂ ਸੀ। ਲੇਕਿਨ ਹੁਣ ਪਿੰਡਾਂ ਵਿੱਚ ਵੀ ਐਵੇਂ ਹੋਗਾ ਕਿ ਸ਼ਹਿਰ ਹੀ ਲੱਗਦੇ ਨੇ ਪਿੰਡ।
ਪਹਿਲੇ ਪਹਿਲੇ ਹਨੇਰੀ ਆਂਦੀ ਸੀ ਨਾ ਤੇ ਸਾਡੇ ਘਰਾਂ ਦੇ ਅੰਦਰ ਇੰਨੀ ਮਿੱਟੀ ਹੁੰਦੀ ਸੀ ਨਾ ਕਿ ਸਾਨੂੰ ਸਵੇਰੇ ਸਫ਼ਾਈ ਕਰਨੀ ਇੰਨੀ ਔਖੀ ਲੱਗਦੀ ਸੀ ਨਾ ਕਿ ਮ ਲੂਣ ਤੇ ਜਿੰਨੀ ਮਰਜ਼ੀ ਹਨੇਰੀ ਆਜੇ ਪਰ ਸਾਨੂੰ ਹਵਾ ਹੀ ਹਵਾ ਨਜ਼ਰ ਆਏਗੀ ਗੰਦਗੀ ਨੀ ਆਂਦੀ ਸਾਡੇ ਘਰ
ਹਾਂ, ਹਾਂਜੀ ਪਹਿਲੇ ਹਨੇਰੀ ਆਦਿਆਂ ਨਾਲ ਇੰਨੀ ਇੰਨੀ ਚੱਪਾ ਚੱਪਾ ਅਹ ਅਹ ਨਾਲ ਮਿੱਟੀ ਆ ਜਾਂਦੀ। ਸੀ ਸਾਰੀ ਚੀਜ਼ਾਂ ਸਾਫ਼ ਕਰਨੀਆਂ ਅਗਲੇ ਦਿਨ ਤੋਣੀਆਂ ਪੈਂਦੀਆਂ ਸਨ ਤੇ ਹੁਣ ਤੇ ਠੀਕ ਹਾਂ, ਇਹੀ ਹੋ ਗਿਆਗਾ ਨਾ ਕਿ ਹੁਣ ਮਕਾਨ ਬਣ ਗਏ ਨੇ ਪੱਕੀ ਸੜਕਾਂ ਹੋ ਗਈਆਂ ਆਬਾਦੀ ਵੀ ਜਿਆਦਾ ਹੋਣ ਕਾਰਨ ਫੇਰ ਸਾਰੀ ਜਗ੍ਹਾ ਮਤਲਬ ਅੱਛੀ ਅੱਛ ਅੱਛੀ, ਜਿਹੜੀ ਖਾਲੀ ਜਗ੍ਹਾ ਹੁੰਦੀਆਂ ਤੁਹਾਨੂੰ ਉੱਧਰ ਅੱਛੀ ਅੱਛੀ ਸੁਸਾਇਟੀ ਬਣੀ ਜਾਣੀ ਉੱਧਰ ਮਕਾਨ ਬਣ ਰਹੇ ਨੇ ਤੇ ਫੇਰ ਉਹ ਫੇਰ ਬੰਦੇ ਦਾ ਫਰਕ ਪੈਂਦਾ ਹੀ ਹੈ ਕੀ ਮਾਹੌਲ ਦਾ, ਵਾਤਾਵਰਨ ਦਾ ਸਾਰਾ ਤੇ ਫਿਰ ਉਸ ਕਾਰਨ ਧੂੜ, ਮਿੱਟੀ ਵੀ ਘੱਟ ਹੋ ਗਈ ਹੈ।
ਅਤੇ ਜਿੰਨੀ ਗੰਦਗੀ ਹੋਏਗੀ, ਉਸ ਹਿਸਾਬ ਨਾਲ ਫਿਰ ਬਿਮਾਰੀਆਂ ਵੀ ਹੋਣਗੀ ਜਾਂ ਜਿਵੇਂ ਹੁਣ ਬਰਸਾਤਾਂ ਆਉਂਦੀਆਂ ਨੇ ਅਤੇ ਸੜਕਾਂ ਖ਼ਰਾਬ ਹੋਣਗੀਆਂ, ਪਾਣੀ ਰੁਕੇਗਾ, ਮੱਛਰ ਹੋਣਗੇ, ਬੰਦੇ ਬਿਮਾਰ ਹੋਣਗੇ। ਇਸ ਕਰਕੇ ਜੇ ਪਾਣੀ ਨੀ ਰੁਕ ਮੱਛਰ ਕਿੱਥੋ ਆਏਗਾ ਬੜੀ ਸੁ
ਪਰ ਕਈ ਹੱਲੇ ਵੀ ਮੁਹੱਲੇ ਐਵੇਂ ਨੇ ਜਿੱਥੇ ਅ ਆਪਣੇ ਸ਼ਹਿਰ ਦੀ ਗੱਲ ਕਰੀਏ ਤੇ ਕਈ ਮਹੱਲੇ ਐਵੇਂ ਜ ਹੈਗੇ ਨੇ ਜਿੱਥੇ ਹਲੇੇ ਬਈ ਨਾਲੀਆਂ ਵਗੈਰਾ, ਸੀਵਰੇਜ ਵਗੈਰਾ ਮਤਲਬ ਪ੍ਰੋਪਰ ਪੂਰੀ ਤਰ੍ਹਾਂ ਸੀਵਰੇਜ ਜਿੰਨੀ ਪਈਆਂ ਦੀਆਂ ਤੇ ਉਹ ਫਿਰ ਓਪਨ ਹੈਗੀਆਂ ਨੇ। ਤੇ ਬਾਰਿਸ਼ ਤਾਂ ਆਉਂਦੀ ਹੈ ਤੇ ਬਾਰਿਸ਼ ਆਉਣ ਤੋਂ ਬਾਅਦ ਉਹ ਫਿਰ ਸਾਰੀ ਸੜਕਾਂ ਭਰ ਜਾਂਦੀਆਂ ਨੇ। ਕਈ ਜਗ੍ਹਾਵਾਂ ਐਸੀਆਂ ਨੇ ਕਈ ਕੰਪਲੇਨ ਆਂ ਵ ਨੇ ਸੋਸ਼ਲ ਮੀਡੀਆ ਤੇ ਵੀ ਵੇਖਣ ਨੂੰ ਮਿਲਦੇ ਆ ਸਾਨੂੰ ਕਈ ਜਗ੍ਹਾ ਤੇ ਕਿ ਇੰਨਾ ਪਾਣੀ ਭਰਿਆ ਦਾ ਹੈ ਨੀ ਸੀਨੀਆਂ
ਵਧੀਆ ਹੋ ਗਿਆ ਮਤਲਬ ਰਾਤੀ ਬੰਦਾ ਸਹਿਰ ਕਰਨ ਜਾਏ, ਅੱਛਾ ਲੱਗਦਾ ਸੜਕਾਂ ਸਾਫ ਸੁਥਰੀਆਂ ਨੇ ਤਾਂ ਬੰਦਾ ਠੁੱਡਾ ਲੱਗ ਜਾਂਦਾ ਰਾਤ
ਹਾਂਜੀ ਹੁਣ ਨਾ ਥੋੜਾ, ਹੁਣ ਥੋੜਾ ਆਪ ਵੀ ਜਿਵੇਂ ਥੋੜ੍ਹਾ ਜਾ ਵੀ ਜਗ੍ਹਾ ਖ਼ਰਾਬ ਹੁੰਦੀ ਨਾ ਉੱਧਰ ਨਾਲੇ ਨਾਲ ਸੜਕ ਬਣਾਉਣੀ ਸ਼ੁਰੂ
ਹਾਂ ਹਾਂ ਸ ਅੱਛਾ ਕੰਮ ਕਰ ਰਹੀ ਐ ਸਾਡੀ
ਹਾਂਜੀ ਬਾਕੀ ਤੁਸੀਂ ਕਹਿ ਰਹੇ ਹੋ ਕਿ ਹਾਂ ਵਿਆਹ ਤੇ ਬਈ ਤੁਸੀਂ ਜਿਵੇਂ ਤਿਆਰ ਹੋ ਕੇ ਜਾਓਗੇ ਹਾਂ ਐ ਗੱਲ ਤੇ ਸਹੀ ਹੈ ਕੌਣ ਉੱਧਰ ਜਾ ਕੇ ਤਿਆਰ ਹੋਏਗਾ ਪਹਿਲੇ ਹੁੰਦਾ ਸੀ ਕਿ ਹਾਂ ਬਈ ਲੇਟ ਹੋ ਜਾਂਗੇ ਹੁਣ ਤੇ ਟਾਈਮ ਸਿਰ ਨਿਕਲੋ ਟਾਈਮ ਸਿਰ ਪਹੁ
ਏਸੀ ਰੂਮ ਹੁੰਦੇ ਨੇ ਏਸੀ ਗੱਡੀਆਂ ਹੁੰਦੀਆਂ ਨੇ ਤੇ ਬੰਦੇ
ਮੇਕੱਪ-ਮੁੂਕਅਪ ਵੀ ਖ਼ਰਾਬ ਨੀ ਹੁੰਦਾ ਹੁਣ ਤੇ।
ਹਾਂਜੀ-ਹਾਂਜੀ ਮੇਕਅਪ ਵੀ ਖ਼ਰਾਬ ਨੀ ਹੁੰਦਾ ਚਾਹੇ ਕਦੋਂ ਵੀ ਤੁਸੀਂ ਤਿਆਰ ਹੋ ਕੇ ਜਾਓ ਉੱਥੇ ਆਪਣਾ ਪਹੁੰਚ ਜਾਓ ਟਾਈਮ ਤੇ ਪਹੁੰਚ ਸਕਦੇ ਹੋ ਕਦੋਂ ਟਾਈਮ ਤੇ ਨਿਕਲੋ ਟਾਈਮ ਤੇ ਉੱਥੇ ਪਹੁੰਚ ਸਕਦੇ ਓ।
ਹਾਂਜੀ-ਹਾਂਜੀ ਓਹੀ ਤੇ ਬਸ ਥੋੜਾ ਐ ਏ ਕਿ ਕੱਪੜਿਆਂ ਦਾ ਥੋੜਾ ਹੋ ਜਾਂਦਾ ਕਿ ਹਾਂ ਕੱ ਕੱਪੜੇ ਥੋੜ੍ਹੇ ਪ੍ਰੈੱਸ ਕੀਤੇ ਹੋਏ ਅਗਰ ਬੱਚਾ ਹੈਗਾ ਤੁਹਾਡੇ ਨਾਲ ਫੇਰ ਤੇ ਪੱਕੀ ਗੱਲ ਐ ਕੀ ਤੁਹਾਡੇ ਖ਼ਰਾਬ ਹੋਣਗੇ ਜੇ ਬੱਚਾ ਨੀ ਹੈ ਫਿਰ ਥੋੜ੍ਹਾ ਬਚਾਵ ਬਹੁ ਹੋ ਜਾਂਦਾ ਸਾ
ਹਾਂਜੀ, ਨਾਲੇ ਘਰ ਚ ਚਾਰ ਬੰਦੇ ਹੁੰਦੇ ਨੇ ਪਿੱਛੇ ਜਿਆਦਾ ਦੇ ਭਰ ਕੇ ਜਾਓ ਨਾ ਫਿਰ ਕੱਪੜੇ ਖ਼ਰਾਬ ਹੋ ਜਾਂਦੇ ਨੇ ਜੇ ਜੇ ਬੰਦੇ ਚਾਰ ਦੋ ਅੱਗੇ ਦੋ ਪਿੱਛੇ ਨੇ ਫਿਰ ਤੁਹਾਡੇ ਕੱਪੜੇ ਨੀ ਖਰਾਬ ਹੋਣਗੇ, ਜਿਵੇਂ ਬਹਿ ਕੇ ਜਾਓਗੇ ਓਵੇਂ ਦੇ ਓਵੇਂ ਤੁਸੀਂ ਉਥੇ
ਹਾਂਜੀ-ਹਾਂਜੀ,
ਸੁੱਖ ਹੋ ਗਿਆ ਬੜਾ ਬੰਦੇ ਨੂੰ ਮਤਲਬ ਜੋ ਅੱਜ- ਕੱਲ੍ਹ ਦੀਆਂ ਏ ਸੀ ਕਾਰਾਂ ਨੇ, ਸੜਕਾਂ ਵਧੀਆ ਨੇ ਬੰਦਾ ਲੱਗਦਾ ਵੀ ਅਸੀਂ ਆਪਣੇ ਮਹੱਲੇ ਚ ਹੀ ਕਿਧਰ ਚੱਲੇ ਆ। ਵੀ ਐ ਨੀ ਲੱਗਦਾ ਵੀ ਅਸੀ ਕਿਤੇ ਦੂਰ ਵਿਆਹ ਤੇ ਚੱਲਿਆ ਕਿ ਇਹਨੇ ਸਾਨੂੰ ਸੜਕਾਂ ਦਾ ਸੁੱ ਖੋ ਗਿਆ ਵੇ ਤੇ ਅਸੀਂ ਆਰਾਮ ਨਾਲ ਕਿੱਥੇ ਜਾ ਸਕਦੇ ਆ ਔਰ ਟਾਈਮ ਤੇ ਪਹੁੰਚ ਸਕਦੇ ਆ ਸਾਨੂੰ ਕੋਈ ਦਿੱਕਤ ਨਹੀਂ ਐ
ਮੇਨ ਗੱਲ ਤਾਂ ਆ ਏ ਕਿ ਰੋਡ ਬਨਣ ਨਾਲ ਇੱਕ ਤੇ ਅਸੀਂ ਸਾਨੂੰ ਜਲਦੀ ਪਹੁੰਚ ਜਾਂਦੇ ਹਾਂ। ਤੇ ਇੱਕ ਸਾਨੂੰ ਕੋਈ ਇੰਨਾ ਅ ਟਿਪੀਕਲ ਡਿਫੀਕਲਟੀ ਨਹੀਂ ਵੇਖਣੀ ਪੈਂਦੀ, ਜਿਵੇਂ ਹੁਣ ਰਸਤੇ ਚ ਕੋਈ ਪਹਿਲੇ ਤਾਂ ਬੜੇ ਐਕਸੀਡੈਂਟ ਹੁੰਦੇ ਫਿਰ ਹੁਣ ਐਕਸੀਡੈਂਟ ਦੀ ਅ ਮਾਤਰਾ ਵੀ ਘੱਟ ਹੋ ਗਈ ਹੋ ਨੀ ਮੇਰੇ ਹਿਸਾਬ ਨਾਲ ਤੇ ਬਾਕੀ ਹਾਂ, ਅਸੀਂ ਸਪੀਡ ਅਗਰ ਜ਼ਿਆਦਾ ਦ ਰੱਖਦੇ ਆਂ ਔਰ ਸਾਡੀ ਕੋਈ ਅਣਦੇਖੀ ਹੋ ਰਹੀ ਹੈ, ਉਹ ਅਲੱਗ ਗੱਲ ਏ ਸਾਡੀ ਤੇ ਬਾਕੀ ਅਸੀਂ ਉਹਦੇ ਚ ਸੜਕਾਂ ਦਾ ਦੋਸ਼ ਦੇਈਏ ਉਹਦੇ ਚ ਸੜਕਾਂ ਦਾ ਦੋਸ਼ ਦੇਣਾ ਤੇ ਬੇਕਾਰ ਐ ਕਿਉਂਕਿ ਅੱਜ- ਕੱਲ ਜਿੱਥੇ ਮਰਜ਼ੀ ਜਾਓ ਤੁਸੀਂ ਤੁਸੀਂ ਸੜਕ ਤੁਹਾਨੂੰ ਐਂ ਕਲੀਨ ਮਿਲੇਗੀ ਮਤਲਬ ਇੰਨਾ ਵੀ ਉਹ ਨੀ ਹੈ ਕਿ ਹਾਂ ਬਈ ਬੜਾ ਖ਼ਰਾਬ ਹੈ, ਰੋਡ ਕਿਸੇ ਵੀ ਜਗਾ ਦਾ ਅਗਰ ਖਰਾਬ ਹੁੰਦਾ ਤੇ ਲੋਕੀ ਅੱਜ ਕੱਲ ਕੰਪਲੇਨ ਸਭ ਤੋਂ ਪਹਿਲੇ ਕਰਦੇ ਦੇ ਨਾਲੇ ਹੀ ਉਹ ਫੇਰ ਹੋ ਜਾਂਦਾ ਸੁਧਾਰ ਵੀ ਹੋ ਜਾਂ ਅੱਜ ਕੱਲ ਅੱਜ ਕੱਲ੍ਹ ਲੋਕਾਂ ਨੂੰ ਹਾਂਜੀ ਅੱਜ ਕੱਲ੍ਹ ਲੋਕਾਂ ਨੂੰ ਮੈਂ ਕਿਹਾ ਅਵੇਅਰਨੈਸ ਹੋ ਗਈ ਹੈ ਚਲੋ ਵਧੀਆ ਤੁਸੀਂ ਫੇਰ ਜਿੱਦਾਂ ਤੁਹਾਨੂੰ ਸਹੀ ਲੱਗਦਾ
ਆਜਾ ਚਾਹ ਨਹੀਂ ਨਹੀਂ ਚਾਹ ਰੁਕ ਕੇ ਜਾਵਾਂਗੇ।
ਹਾਂਜੀ ਹਾਂਜੀ, ਚਲੋ ਠੀਕ ਹੈ ਮੈਂ ਫੇਰ ਕਰਾਂਗੀ ਤੁਹਾਨੂੰ ਕੋਲ ਠੀਕ ਹੈ ਓਕੇ ਬਾਏ।